ਹੈਲੋ, ਹਾਂਜੀ-ਹਾਂਜੀ ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀ ਕਾਲ ਜੀ। ਵਦੀਆ, ਤੁਸੀ ਸੁਣਾਓ ਤੁਸੀ ਠੀਕ ਓ।
ਬਸ ਵਧੀਆ-ਵਧੀਆ ਹੋਰ ਕੀ ਕਰ ਰੇ ਸੀ।
ਕੁਸ਼ ਨੀ ਕਰ ਰਏ ਸੀ ਹਲੇ ਸੋ ਕੇ ਓਠਿਆ ਸੀ ਕਿ ਜੋਪ ਤੋਂ ਗਿਆ ਨੀ ਸੀ ਨਾ ਅੱਜ ਮੈ ਤਾ। ਛੁੱਟੀ ਕੀਓ
ਹਾਂ, ਓਹ ਤੇ ਹੈ ਈ ਐ ਜਿਵੇਂ ਕੀ ਦੇਖ ਅੱਜ-ਕੱਲ ਲੋਕੀ ਕਿੰਨਾ ਟੀਵੀ ਦੇਖ ਰਏ ਐਂ ਸਾਰੀ ਦੇਹਾੜੀ। ਟੀਵੀ ਚੱਲਦਾ ਰੇਂਦਾ ਆ, ਤੁਸੀਂ ਦੱਸੋ ਇਦੇ ਇਚ ਸਾਨੂੰ ਕੀ ਕਰਨਾ ਚਾਈਦਾ ਐ।
ਦੇਖੋ ਪੈਹਲੀ ਗੱਲ ਤੇ ਮੈਨੁੰ ਓ ਵਾਲੀ ਦੱਸਣ।
ਹਾਂਜੀ ਆਈ।
ਦੇਖੋ, ਨੋਰਮਲੀ ਗੱਲ ਦੱਸਾਂ, ਤੇ ਇੱਥੇ ਅਸੀਂ ਗੱਲ ਕਰਾਂਗੇ ਅੱਜ ਟੀਵੀ ਦੇ ਫਾਏਦੇ ਤੇ ਨੁਕਸਾਨ ਦੀ, ਤੇ ਮੋਬਾਇਲ ਦੇ ਫਾਏਦੇ ਤੇ ਨੁਕਸਾਨ ਦੀ ਹੈਨਾ। ਤੇ ਮੇਰੇ ਸਾਬ ਨਾਲ ਪੈਹਲੇ ਅਸੀਂ ਗੱਲ ਕਰਦੇ ਆ, ਮੋਬਾਇਲ ਦੀ। ਮੋਬਾਇਲ ਦੇ ਸਾਨੂੰ ਕਾਫੀ ਫਾਏਦੇ ਵੀ ਨੇ, ਨੁਕ ਕਲ ਮਿਲੇ ਜਿੱਦਾਂ ਕੀ ਫਾਏਦੇ ਮੈਂ ਤੁਹਾਨੂੰ ਦੱਸਾਂ ਫਾਏਦੇ ਤੇ ਕਾਫੀ ਸਾਰੇ ਨੇ। ਪੈਹਲੇ ਜਮਾਨੇ ਤੇ ਚਿੱਠੀਆਂ ਲੈ ਕੇ ਆ, ਆਂਦੇ ਸੀ ਲੋਕੀ ਹੈਨਾ। ਕਿਸੇ ਨਾਲ ਗੱਲ ਕਰ, ਕਰਨੀ ਹੁੰਦੀ ਸੀ ਤੇ ਕਈ ਸਾਲ ਵੀਤ ਜਾਂਦੇ ਸੀ। ਹੈਨਾ, ਹੁਣ ਤੇ ਫੋਨ ਤੇ ਟੈਕਸ ਮੈਸੇਜ ਪਾਓ ਯਾ ਫਿਰ ਕੋਲ ਕਰ ਲਓ, ਤੇ ਬਹੁਤ, ਵਦੀਆ ਹੋ ਜਾਂਦੈ। ਹੈਨਾ, ਫੋਨ ਤੇ ਸਾਨੂੰ ਇੱਕ ਹੋਰ ਫਾਏਦਾ, ਜਿੱਦਾਂ ਕਿ ਮੈਂ ਕਿੱਥੇ ਜਾ ਰੇਆ ਵਾਂ ਮੈਨੂੰ ਲੋੜ ਪੈਰੀ ਪੈਹੇਆਂ ਦੀ ਮੇਰੇ ਕੋਲ ਪੈੇਹੇ ਨੀ ਹੈਗੇ ਮੈਂ ਕਿਸੇ ਨੂੰ ਵੀ ਕੋਲ ਕਰਕੇ ਕੈਅ ਦੇਨਾ ਵਾ ਬੀ ਪੈਹੇ। ਹੈਨਾ, ਘਰ ਦੇ ਬੰਦੇਆਂ ਨੂੰ ਵੀ
ਹਾਂਜੀ-ਹਾਂਜ
ਫੋ, ਫੋਨ ਤੇ ਮੈ ਅਗਰ ਕਿ ਕਿੱਥੇ ਜਾਨਾ ਐਗਾ ਓਨੇ ਕੋਲ ਗੱਲ ਤੇ , ਹੁਣ ਮੈਨੂੰ ਕਿੱਥੇ ਜਾਨਾ ਏ ਜਿੱਦਾਂ ਕੀ।
ਬਿਲਕੁਲ-ਬਿਲਕੁਲ।
ਤੇ ਮੈਂ ਘਰੋ, ਘਰੇ ਬੈਠੇ ਟਿਕਟ ਕਰ ਲਾਂਗਾ ਮੈਨੂੰ ਬਾਰ ਜਾਨ ਦੀ ਲੋੜ ਨੀ ਪਏਗੀ। ਜਿੱਦਾਂ ਕਿ ਅੱਜ ਬਾਸ ਸਾਡੇ ਬਾਰ ਮਾਰ ਬਾਰਿਸ਼ ਦਾ ਮੌਸਮ ਹੋ ਰਿਆ ਬੜਾ ਗੰਦਾ ਵਾਲਾ।
ਤੇ ਓ ਇਦਾਂ ਹੈਗਾ ਨਾ ਮੌਸਮ 'ਚ ਅਗਰ ਮੈਨੂੰ ਹੁਣ ਕਿੱਥੇ ਜਾਨਾ ਏ, ਤੇ ਮੈਂ ਘਰੇ ਬੈਠੇ ਟਿਕਟ ਕਰਲਾਂ ਗਾ।
ਬਿਲਕੁਲ-ਬਿਲਕੁਲ ਭਾਵੇਂ ਬੱਸ ਦੀ ਕਰਾਓ ਭਾਵੇਂ ਟ੍ਰੇਨ ਦੀ ਕਰਾਓ ਘਰੇ ਟਿਕਟਾਂ ਹੋ ਜਾਂਦੀਏ ਆਪਦੇ।
ਹੂਂ, ਹੁਣ ਇੱਕ ਹੋਰ ਗੱਲ ਐ ਹੁਣ ਤੇ, ਮਤਲਬ ਮੈਂਨ ਤੇ ਯਕੀਨ ਨੀ ਹੋ ਰਿਆ ਕੀ ਇੰਨੀ ਟੈਕਨੋਲੋਜੀ ਆ ਗਈ ਜੇ, ਦੇਖੋ ਹੁਣ ਨੂੰ ਜਾਣਾ ਹੈ ਨਾ ਸਟੇਸ਼ਨ ਵੀ ਤੇ ਓਦੇ ਲਈ ਰੈਪਿਡੀ ਵੀ ਰੈਪਿਡੋ ਓ ਵੀ ਕਰ ਮੈਂ ਕਿਆ ਮੇਰੇ ਘਰ ਦੇ ਕੋਲ ਆ ਕੇ ਖੜੀ ਖੜੀ ਹੋ ਜੇਗੀ ਗੱਡੀ ਵਗੈਰਾ।
ਬਿਲਕੁਲ-ਬਿਲਕੁਲ।
ਤੇ ਫੋਨ ਦਾ ਏਹ ਬੋਤ ਫਾਇਦਾ ਏ, ਫੋਨ ਦਾ ਏ ਫਾਇਦਾ ਏ ਓ ਘਾਟਾ ਓਈ ਏ। ਜੋ ਅੱਜ-ਕੱਲ, ਕੀ ਕਹਿੰਦੇ ਲੋਕਾਂ ਨੂੰ ਪਹਿਲੀ ਗੱਲ ਤੇ ਚਲਾਣਾ ਨੀ ਆਂਦਾ। ਫੋਨ ਨੂੰ ਯੂਜ਼ਲੈਸ ਚਲਾਓ ਓਸ ਤੋਂ ਬੇਕਾਰ ਨਾ, ਓਸ ਤੋਂ ਅੱਗੇ ਨਾ ਚਲਾਓ ਠੀਕ ਐ ਨਾ। ਬਸ ਸਿਰਫ ਏਹੀ ਘਾਟਾ ਏ, ਜਿਆਦਾ ਵੱਡਾ ਘਾਟਾ ਨੀ ਐ। ਅਗਰ ਤੁਸੀਂ ਫ਼ੋਨ ਨੂੰ ਜਿਆਦਾ ਚਲਾਓਗੇ ਨਾ ਤਾਂ ਓ ਹਾਨੀਕਾਰਕ ਹੋ ਜਾਏਗਾ ਤੁਆਡੇ ਲਈ, ਹਾਂ
ਓ ਤੇ ਹੈ ਈ ਐ, ਜਿਵੇਂ ਹੁਣ ਨਈ ਦੇਖੋ ਨਾ ਜਿਵੇਂ ਆਪਾਂ ਸੋਂਦੇ ਆ ਰਾਤੀ ਸਾਨੂੰ, ਸੋਣ ਤੋਂ ਅੱਦਾਂ ਘੰਟਾ ਪਹਿਲੇ ਫੋਨ ਬੰਦ ਕਰਕੇ ਸਾਨੂੰ ਦੂਰ ਰੱਖਣਾ ਚਾਈਦਾ ਏਆ।
ਹਾਂ ਬਿਲਕੁਲ ਸਈ ਕਿਆ ਤੁਸੀਂ, ਦੇਖੋ ਮੇਰੇ ਮੁਤਾਬਿਕ ਨਾ ਏਹੀ ਕਰਨਾ ਚਾਈਦੈ ਐ, ਕਿਉਂਕਿ ਦੇਖੋ ਮੈਂ ਨੌਵੇਂ ਦੱਸਾਂ ਔਰ ਇੱਥੇ ਆ ਜਾਓ ਅਸੀਂ ਟੀ ਵੀ ਦੇ ਫਾਇਦੇ ਤੇ ਘੱਟ ਵੀ ਕਰ ਲੋ ਹਨਾ ਗੱਲ। ਤੇ ਜਿੱਦਾਂ ਕਿ ਊ ਮੈਂ ਵੇਖਿਆ ਜਾ ਲੋਕੀ ਨੇ ਰਾਤੀ ਜ਼ਿਆਦਾਤਰ ਲੋਕੀ- ਲੋਕੀ ਤੇ ਰਾਤੀ ਰਾਤ ਹੁੰਦੀ ਹੈ ਰੋਟੀ ਵਗੈਰਾ ਖਾਂਦੇ ਨੇ, ਸਾਰੇ ਲੋਕ ਹੈ ਨਾ ਅਤੇ ਪਹਿਲਾਂ ਇਹ ਫਾਇਦਾ ਹੈ ਕਿ ਸਾਰੇ ਲੋਕ ਇਕੱਠੇ ਹੋ ਕੇ ਰੋਟੀ ਖਾਂਦੇ ਵਕਤ ਟੀਵੀ ਵੇਖਦੇ ਆ
ਅਤੇ ਉੱਥੋਂ ਤੱਕ ਪਿਆਰ ਬਣਦਾ ਹੈ, ਨਾ ਸਾਰੇ ਕਈ ਗੱਲਾਂ ਬਾਤਾਂ ਹੁੰਦੀਆਂ ਨੇ, ਜਿੱਦਾਂ ਕਿ ਕਈ ਸਾਰੀ ਫੈਮਲੀਆਂ ਅਗਰ ਇੱਕ ਘਰ ਚ ਰਹਿੰਦੀ ਹੈ ਨਾ ਔਰ ਉਸ ਘਰ 'ਚ ਅਗਰ ਇੱਕ ਹੀ ਟੀਵੀ ਹੋਵੇ ਤੇ ਸਾਰੀ ਫੈਮਿਲੀਆਂ ਜਦੋਂ ਘਰ ਆ ਇੱਕ ਹੀ ਇਕੱਠੇ ਬਹਿ ਕੇ ਰੋਟੀ ਖਾਂਦੀਆਂ ਨੇ, ਅਤੇ ਨਾਲ ਦੀ ਗੱਲਾਂ ਬਾਤਾਂ ਕਰਦੀਆਂ ਨੇ ਤਾਂ ਉਹਦੇ ਨਾਲ ਪਿਆਰ ਵੱਧਦਾ, ਅਤੇ ਇਹ ਇਸ ਜਗ੍ਹਾ 'ਤੇ ਮੇਰੇ ਹਿਸਾਬ ਨਾਲ ਟੀਵੀ 'ਤੇ ਬਹੁਤ ਵਧੀਆ ਕੰਮ ਕਰਦਾ ਹੈ ਸਾਰੇ ਘਰ ਦੀਆਂ ਲੜਾਈਆਂ, ਪਹਿਲੇ ਤਾਂ ਪਹਿਲੇ ਤਾਂ ਟੀ ਵੀ ਦਾ ਹੈ ਹੀ ਰੋਟੀ ਸੀ ਕਿ ਜਦੋਂ ਕੱਠੇ ਵੀ ਘਰ ਲੜਾਈ ਹੁੰਦੀ ਸੀ, ਨਾ ਫਿਰ ਰਾਤੀ ਰੋਟੀ ਰੂਟੀ ਬਣਦੀ ਸੀ ਸਾਰੇ ਇਕੱਠੇ ਲੋਕੀ ਬੈਂਦੇ ਸੀ ਤਾਂ ਮੈਂ ਪਿਆਰ ਬਣਦਾ ਸੀ, ਵੀ ਗੱਲਾਂ ਬਾਤਾਂ ਫੇਰ ਸਟਾਰਟ ਹੋ ਜਾਂਦੀਆਂ ਸੀ ਤਾਂ, ਹਮ ਨਾਲੇ ਨਾਲੇ ਟੀਵੀ ਦਾ ਘੱਟ ਤਾਂ ਮੇਰੇ ਹਿਸਾਬ ਨਾਲ, ਇਹ ਕਿ ਦੇਖੋ ਜੀ ਜਿੱਦਾਂ ਕਿ ਬੱਚੇ ਹੁੰਦੇ ਆ ਨਾ ਉਹ ਟੀਵੀ ਦੇ ਬਿਲਕੁਲ ਕਲੋਜ਼ ਹੋ ਕੇ, ਖੜੇ ਹੋ ਕੇ ਵੇਖਣਾ ਪਸੰਦ ਕਰਦੇ ਨੇ ਜ਼ਿਆਦਾਤਰ
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਐ
ਤੇ ਉੱਥੇ ਉਹਨਾਂ ਦੀ ਆਈ ਸੈਡ ਵੀਕ ਹੋ ਜਾਵੇਗੀ ਤੇ ਇਹ ਬਹੁਤ
ਹਾਂਜੀ, ਉਹ ਤਾਂ ਹੈ ਹੀ ਐ ਘਾਟਾ ਵੀ ਮੇ ਨੁਕਸ ਉਹ ਫਾਇਦਾ ਵੀ ਹੈਗਾ ਆ, ਕਿਸੇ ਬੱਚੇ ਨੂੰ ਫੋਨ ਨਾ ਦੇ ਕੇ, ਅਸੀਂ ਟੀ ਵੀ ਚਲਾ ਕ ਕੇ ਦੇ ਸਕਦੇ ਹਾਂ, ਬੱਚੇ ਨੂੰ ਬਿਠਾ ਸਕਦੇ ਹਾਂ ਦੂਰ ਕਰਕੇ
ਹਮ ਦੇਖੋ ਇੱਕ ਗੱਲ ਦੱਸਾਂ
ਹਾਂਜੀ।
ਵੈਸੇ ਤੇ, ਸਮਾਰਟ ਟੀਵੀ ਆ ਗਏ ਨੇ ਹੁਨ। ਪਰ ਨੋਰਮਲੀ ਪਹਿਲੇ ਦੀ ਟੀਵੀ ਦੀ ਗੱਲ ਕਰਾਂ ਤੇ ਮੈਂ, ਤੇ ਪਹਿਲੇ ਦਾ ਟੀਵੀ ਨਾ, ਉਹ ਦਿਖਾਣਾ ਚਾਹੁੰਦਾ ਸੀ, ਜੋ ਉਹਦੇ ਕੋਲ ਹੈਗਾ ਏ, ਨੌਰਮਲੀ।
ਬਿਲਕੁ
ਜੋ ਦਿਖਾਣਾ ਚਾਂਦਾ ਏ।
ਹਾਂਜੀ।
ਓ ਫੋਨ ਸਾਡੇ ਕੋਲ ਹੈਗਾ, ਫੋਨ'ਚ ਅਸੀਂ ਕੁਛ ਵੀ ਵੇਖ ਸਕਦੇ ਆਂ, ਉਹ ਵੀ ਆਪਣੀ ਮਰਜ਼ੀ ਨਾਲ।
ਬਿਲਕੁਲ-ਬਿਲਕੁਲ।
ਟੀਵੀ ਤੇ ਫੋਨ ਦੇ ਅੰਦਰ ਐਈ ਫਰਕ ਏ। ਹੈਨਾ, ਬਾਕੀ ਹਾਂਜੀ-ਹਾਂਜੀ, ਹਾਂਜੀ-ਹਾਂਜੀ, ਹਾਂਜੀ।
ਅੱਜ-ਕੱਲ ਟੀਵੀ ਦੇਖੋ ਲਾਤਾ, ਕਾਫੀ ਸਾਰੇ ਸਭ ਰੋਣ-ਧੋਣ ਨਾਟਕ ਆ ਰਹੇ ਆ। ਉਹਨੇ-ਉਹਨੂੰ ਕੁੱਟਿਆ, ਉਹਨੇ-ਉਹਨੂੰ ਕੁੱਟਿਆ, ਸਭ ਰੋਣ-ਧੋਣ ਐ, ਪੂਰਾ ਐਂਆ ਕਿ ਅਸੀ ਕੋਮੇਡੀ ਸ਼ੋਅ ਹੈਹੀ ਨੀ ਅੱਜ-ਕੱਲ ਟੀਵੀ ਦੇ ਵਿੱਚ, ਇੱਕ-ਅੱਦਾ ਈ ਸ਼ੋਅ ਹੈਗਾ ਕੌਮੇਡੀ ਬੱਸ, ਉਹ ਵੀ ਹੁਣ ਰੇਲ ਪੇਟ ਚੁੱਕੀ ਐ।
ਬਿਲਕੁਲ ਸਹੀ ਕਹਿ ਰਹੇ ਓ ਤੁਸੀਂ। ਦੇਖੋ, ਤੁਵਾਡੀ ਗੱਲ ਵੀ ਸਹੀ ਐ, ਬਿਲਕੁਲ। ਹੂੰ, ਤੁਹਾਡੀ ਗੱਲ ਬਿਲਕੁਲ ਸਹੀ ਏ ਫਿਰ। ਮੇਰੇ ਮੁਤਾਬਿਕ
ਹਾਂਜੀ।
ਇੱਕ ਸਕਿੰਡ, ਮੈਨੁ ਤੁਵਾਡੀ ਗਗ
ਹਾਂਜੀ।
ਲਿਖਿਆ
ਤਾਂ ਸਾਨੂੰ ਐਹੀ ਆ ਕਿ, ਟੀਵੀ ਔਰ ਫੋਨ ਘਟ ਲਾਣਾ ਚਾਈਦਾ ਯਾ, ਸਾਨੂੰ ਘੱਟ ਦੇਖਣਾ ਚਾਈਦਾ ਯਾ। ਨੋਰਮਲ ਐਕਟੀਵੀਟ ਕਰਨੀ ਚਾਹੀਦੀ ਏ।
ਹਾਂਜੀ, ਦੇਖੋ ਮੇਰੇ ਮੁਤਾਬਿਕ ਨਾ ਸਾਨੁੰ ਕਹਿੰਦੇ ਨੇ ਬਿਲਕੁਲ ਵੀ, ਟੀਵੀ'ਚ ਨਾ ਧਿਆਨ ਦੇਣਾ ਚਾਈਦਾ, ਕਿ ਜਾਦਾ ਲੋਕੀ ਵੇਖਦੇ ਨਾ ਟੀਵੀ, ਪੂਰੇ-ਪੂਰੇ ਦਿਨ। ਤਿਨ, ਪੂਰੇ-ਪੂਰੇ ਦਿਨ ਵੇਖਦੇ ਨੇ
ਹਾਂਜੀ।
ਪਰ, ਤੁਹੀ ਪੂਰੇ-ਪੁਰੇ ਦਿਨ ਨੀ ਵੇਖ ਸਕਦੇ, ਏਦਾਂ। ਠੀਕ ਐ ਨਾ, ਮੈਂ ਕਵਾਂਗਾ ਜਿੰਨਾ ਹੋ ਸਕਦੈ ਟੀਵੀ ਵੀ ਘੱਟ ਵੇਖਿਆ ਕਰੇ ਬੱਚੇ। ਅੱਜ-ਕੱਲ ਦੇ ਬੱਚਿਆ ਐਵੇ ਤ ਟੀਵੀ ਬਹੁਤ ਦੇਖਦੇ ਨੇ, ਪੂਰੇ-ਪੂਰੇ ਦਿਨ ਛੱਡਦੇ ਨਹੀ। ਤੇ ਉਸ ਜਗ੍ਹਾ ਤੇ ਥੋੜੀ ਦਿੱਕਤ ਏ, ਮੇਰੇ ਮੁਤਾਬਿਕ। ਦੇਖੋ ਮੈਂ ਤੇ ਨੀ, ਫੇਸਬੁੱਕ ਵਾਲਾ ਮੈਂ ਤੇ ਟੀਵੀ ਵੇਖਨਾ ਵਾ, ਪਹਿਲੇ ਵੇਖਦਾ ਸੀ, ਨਹੀਂ ਤਾ ਹੁਣ ਤੇ ਜੋਬ ਵਗੈਰਾ ਕਰਨਾ ਤੇ ਵੇਹਲੇ ਫੋਨ ਤੇ ਕਾਫੀ ਵਧੀਆ ਚੀਜ ਫੋਨ'ਚ ਨਾ, ਅਸੀਂ ਕੀ ਕਹਿੰ ਜਿੰਨੀ ਵੀ ਹੋ ਸਕੇ ਫੋਨ 'ਤੇ ਅਪਣਾ ਕੰਮ-ਕਾਰ ਕਰ ਸਕਨੇ ਆਂ, ਠੀਕ ਏ ਨਾ। ਤੇ ਮੈਂ ਨਜਰ ਰੱਖ ਫੋਨ ਦਾ ਬਹੁਤ ਫਾਇਦਾ ਏ, ਤਾਂ ਕਰਕੇ ਮੈਂ, ਟੀਵੀ, ਟੀਵੀ ਤੇ ਵੇਖ ਵੀ ਨੀ ਪਾਂਦਾ, ਟਾਈਮ ਈ ਨਹੀਂ ਮਿਲਦਾ। ਜੋ ਰਾਤੀ ਰੋਟੀ ਵਗੈਰਾ ਖਾਂਨਾ ਵਾ, ਉਸ ਟਾਇਮ ਤੇ ਮੈਂ ਫੋਨ ਈ ਯੂਜ ਕਰ ਲੈਂਨਾ ਵਾ, ਟੀਵੀ ਨੀ ਵੇਖ ਕੇ।
ਬਿਲਕੁਲ-ਬਿਲਕੁਲ, ਓਈ ਐਨਾ ਅੱਜ-ਕੱਲ ਲੋਕੀ ਫੋਨ ਹਾਂ, ਫਿਰ ਲੋਕੀ ਫੋਨ ਜ਼ਿਆਦਾ ਯੂਜ ਕਰ ਰਹੇ ਨੇ। ਟੀਵੀ ਘੱਟ ਕਰ ਰਹੇ ਨੇ ਪਰ ਦੇਖੋ, ਨੁਕਸਾਨ ਦੋਨਾਂ ਦਾ ਹੀ ਹੈ ਦੋਵਾਂ ਦੇ
ਫ਼ੋਨ ਅਸੀਂ ਕੈਰੀ ਵੀ ਕਰ ਸਕਦੇ ਆ ਹਨਾ ਕਿੱਥੇ ਵੀ ਫੋਨ ਤੇ ਕਾਫੀ ਫਾਇਦੇ ਵੀ ਨੇ ਤਾਂ ਏ ਗੱਲ ਐ ਖਾਲੀ
ਬਿਲਕੁਲ ਫੋਨ ਦਾ ਨੁਕਸਾਨ ਕਿਹੜਾ ਆਪਾ ਜੀ ਮਤਲਬ ਕਿਸੇ ਕਿਸ ਫੋਨ ਲੈ ਕੇ ਜਾਂਦੇ ਆ ਨਾ ਧਿਆਨ ਨੀ ਰੱਖਦੇ ਤੇ ਫ਼ੋਨ ਗੁਆਚ ਜਾਂਦਾ ਐ ਹੁਣ ਪਰਸੋਂ ਦੀ ਗੱਲ ਐ ਮੇਰੀ ਇੱਕ ਫਰੈਂਡ ਉਹ ਬਾਜ਼ਾਰ ਗਈ ਸੀ ਗੁਰਦੁਆਰੇ ਗਈ ਸੀ ਪਤਾ ਨੀ ਕਿੱਥੇ ਗਈ ਸੀ ਤੇ ਉਹ ਫੋਨ ਆਪਣੀ ਪੋਕੇਟ ਚ ਪਾਇਆ ਉਹਨੇ ਫ ਜਦੋਂ ਬਾਹਰ ਆਈ ਆ ਨਾ ਤਾਂ ਫੋਨ ਹੈ ਹੀ ਨਹੀਂ ਸੀ ਉਹਦੀ ਪੋਕਟ ਦੇ ਵਿੱਚ
ਹੂੰ
ਘਰ ਜਦੋਂ ਘਰ ਦੇਖਿਆ ਕਹਿੰਦੀ ਮੇਰਾ ਫੋਨ ਹੀ ਨਹੀਂ ਹੈ ਪਰ ਮੈਂ ਉਹਨੂੰ ਕਿਹਾ ਜਾ ਉਹਨੂੰ ਜਿਸ ਚ ਬੈਂਕ ਡਿਟੇਲ ਵਗੈਰਾ ਹੈਗੀ ਐਂ ਪਹਿਲੇ ਬੈਂਕ ਡਿਟੇਲ ਸਾਰੇ ਬੰਦ ਕਰਵਾ ਕੇ ਆ ਪਿੰਨ ਬੰਦ ਕਰਵਾ ਕੇ ਆ
ਹੂੰ, ਦੇਖੋ ਦੇਖੋ ਮੇਰੇ ਮੁੰਡਾ ਵੀ ਨਾ ਸਾਨੂੰ ਇਸ ਚੀਜ਼ ਧਿਆਨ ਦੇ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਠੀਕ ਐ ਨਾ ਪਹਿਲੀ ਗੱਲ ਤੇ ਫੋਨ ਫੋਨ ਤੇ ਨਾ ਟੀ ਵੀ ਤੇ ਹ ਜਗ੍ਹਾ ਅਲੱਗ-ਅਲੱਗ ਫਾਇਦੇ ਨੇ ਮੇਰੇ ਮੁਤਾਬਿਕ ਤੇ ਠੀਕ ਐ ਨਾ ਫ਼ਾਇਦੇ ਵੀ ਨੇ ਨੁਕਸਾਨ ਵੀ ਨੇ
ਹਾਂਜੀ
ਐਹ ਗੱਲ ਐ ਮੇਰੇ ਮੁਤਾਬਿਕ ਤੇ ਦੇਖੋ ਮੈਂ ਜਿੰਨਾ ਫੋਨ ਯੂਜ ਕਰਨਾ ਨੀ ਇੰਨਾ ਪਹਿਲੇ ਗ ਪਹਿਲੀ ਗੱਲ ਤੇ ਫੋਨ ਹੀ ਕਰਨਾ ਜ਼ਿਆਦਾਤਰ ਯੂਜ ਜੋਬਲੈਸ ਬੰਦਾ ਫੋਨ ਯੂਜ ਕਰ ਰਿਹਾ ਜਿਆਦਾਤਰ ਹਨਾ ਬਾਕੀ ਰਹੀ ਗੱਲ ਟੀ ਵੀ ਦੀ ਟੀ ਵੀ ਤੁਸੀਂ ਵੇਖੋ ਮੰਨਾ ਨੀ ਹੈਗਾ ਜ਼ਿਆਦਾ ਕੋਲ ਨਾ ਵੇਖੋ ਆਈਸਾਈਟ ਵੀਕ ਹੁੰਦੀ ਟੀ ਵੀ ਨਾਲ
ਬਿਲਕੁਲ ਦੇਖੋ ਟੀ ਵੀ ਦਾ ਫਾਇਦਾ ਐ ਕਿ ਘਰੇ ਬਜ਼ੁਰਗ ਲੋਕ ਹੈਗੇ ਗਿਆ ਮਨ ਨੀ ਲੱਗ ਰਿਹਾ ਹੈਨਾ ਬੱਚੇ ਸਾਰੇ ਸਕੂਲ ਗਏ ਆ ਹੁਣ ਉਹ ਕੀ ਕਰਨ ਟੀ ਵੀ ਤੇ ਪਾਠ ਲਾ ਦੋ ਜਾਂ ਕੋਈ ਚੰਗੀ ਜਿ ਹੁਣ ਪੰਜਾਬੀ ਮੂਵੀ ਲਾ ਦੋ ਤਾਂ ਉਹ ਬਜ਼ੁਰਗਾਂ ਵਾਸ ਤੇ ਬਹੁਤ ਵਧੀਆ ਐ ਕਿ ਦੂਰੋਂ ਬਹਿ ਕੇ ਆਪਣਾ ਟਾਈਮ ਪਾਸ ਕਰ ਸਕਦੇ ਐ ਟੀ ਵੀ ਤੇ
ਤੇ ਵਧੀਆ ਜੇ ਤੁਸੀ ਕਹਿ ਰਹੇ ਹੋ ਹਾਂਜੀ
ਅੱਜ ਕੱਲ ਤੇ ਫੋਨ ਨੀ ਚਲਾਉਂਦੇ ਹੁਣ ਚਲਾਉਣਾ ਹੀ ਨੀ ਆਂਦਾ ਤਾਂ ਟੀ ਵੀ ਦੇਖਣਾ ਜ਼ਿਆਦਾ ਪਸੰਦ ਕਰਦੇ ਹੈਗੇ
ਹਾਂਜੀ ਦੇਖੋ ਖਤਮ ਹੈਲੋ
ਹਾਂਜੀ, ਹਾਂਜੀ, ਹਾਂਜੀ
ਹਾਂਜੀ, ਦੇਖੋ ਮੇਰੇ ਮੁਤਾਬਿਕ ਤੁਸੀਂ ਫੋਨ ਯੂਜ ਕਰੋ ਘੱਟ ਕਰੋ ਜ਼ਿਆਦਾ ਨਾ ਫੋਨ ਯੂਜ ਨਾ ਕਰੋ ਫੋਨ ਵੀ ਹਾਨੀਕਾਰਕ ਹੁੰਦਾ ਕਈ ਜਗਾ ਤੇ
ਹਾਂਜੀ, ਉਹ ਤਾਂ ਹੈ ਹੀ ਆ
ਠੀਕ ਐ ਉਹ ਬਜ਼ੁਰਗਾ ਦਾ ਘਰ ਮਨ ਨੀ ਲੱਗ ਰਿਹਾ ਕਿਤੇ ਜਾ ਨੀ ਪਾ ਰਹੇ ਵਿਚਾਰੇ ਬਿਮਾਰ ਐ ਹੈਗੇ ਆ ਟੀ ਵੀ ਲਾ ਦੋ ਥੋੜੀ ਹੈਲਥ ਸਹੀ ਰਹੇਗੀ ਸ਼ਾਮ ਵੇਲੇ ਪਾਠ ਲਾ ਦੋ ਸਵੇਰ ਵੇਲੇ ਪਾਠ ਲਾ ਦੋ ਫਿਰ ਉਹਨ ਨੂੰ ਕੋਈ ਪੰਜਾਬੀ ਮੂ ਵੀ ਲਾ ਦੋ ਕੋਈ ਮਜ਼ਾਕ ਆਲੀ।
ਦੇਖੋ ਐ ਤੇ ਫਾਇਦਾ ਬੱਚਿਆਂ ਨੂੰ ਨਾ ਅਸੀਂ, ਸੁਧਾਰ ਸਕਨੇ ਹਾਂ ਜਿੱਦਾਂ ਬ ਫੋਨ ਵੇਖ ਕੇ ਜ਼ਿਆਦਾ ਵਿਗੜ ਜਾਂਦੇ ਨਾ ਅੱਜਕੱਲ੍ਹ, ਟੀ ਵੀ 'ਚ ਇੱਕ ਸਮਥਿੰਗ ਇੱਕ ਕਿ ਜਾਂਦੀ ਏ। ਨੋਰਮਲੀ ਕਾਰਟੂਨ ਵਗੈਰਾ ਜਾਂ, ਮੂਵੀ ਸ਼ੋ ਵਗੈਰਾ, ਤੇ ਉਹਨਾਂ ਨੂੰ ਟੀ ਵੀ ਹੀ ਦਿਖਾ ਸਕਦੇ ਆ ਅ ਟੀ ਵੀ ਨਾਲ ਤੇ ਉਹਨਾ ਨੂੰ ਥੋੜ੍ਹਾ, ਇਹ ਚੀਜ਼ ਸੁਧਰ ਜਾਏਗੀ।
ਹਾਂਜੀ।
ਹੂੰ, ਬਾਸ ਮੈਂਨੂੰ ਨਾ ਇਹ ਚੀਜ਼ ਵਧੀਆ ਲਗਦੀ ਏ, ਬਾਕੀ ਹੋਰ ਕੋਈ ਚੀਜ਼ ਨਹੀਂ ਹੈਗੀ ਇਸ ਚੀਜ਼ ਬੱਚੇ ਥੋੜ੍ਹਾ ਐ ਕਿ ਬੱਚੇ ਥੋੜ੍ਹਾ ਸੁਧਰ ਜਾਂਦੇ ਆ, ਤੇ ਨਾਲੇ ਆਪਣਾ ਪੜ੍ਹਾਈ ਤੇ ਧਿਆਨ ਵੀ ਦੇ ਦਿੰਦੇ ਆ ਕਿਉਕਿ ਟੀ ਵੀ ਇਨਾ ਵੇਖਿਆ ਨੀ ਜਾਂਦਾ। ਬੱਚਿਆਂ ਵਲੋਂ। ਪਹਿਲਾਂ ਤੇ ਬੱਚ ਚੇ ਵੇਖ ਲੈਦੇ ਸੀ, ਦੋ-ਦੋ ਤਿੰਨ-ਤਿੰਨ ਘੰਟੇ। ਹੁਣ ਬੱਚਿਆਂ ਦਾ ਧਿਆਨ ਵੀ ਨੀ ਜਾਂਦਾ ਟੀ ਵੀ ਤੇ ਇੰਨਾ। ਹੂੰ, ਇਹਓ ਗੱਲ ਏ ਬਸ ਚਲੋ ਠੀਕ ਹੈ ਮੈਂ ਕਰਦਾ ਗੱਲ।
ਓਕੇ ਜੀ ਸਾਸਰੀ ਕਾਲ।
ਸਾਸਰੀ ਕਾਲ।